ਹੈਲੋ। ਹੈਲੋ।
ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ।
ਹੋਰ ਜੀ ਠੀਕ ਹੋ।
ਹਾਂਜੀ ਹਾਂਜੀ ਵੀਰ ਜੀ ਸਭ ਠੀਕ ਠਾਕ ਤੁਸੀਂ ਸੁਣਾਓ
ਵਧੀਆ
ਹਾਂਜੀ ਹਾਂਜੀ ਹੋਰ ਸੁਣਾਓ
ਰ ਬਾਜ਼ਾਰ ਹੋ ਹੋ
ਹਾਂਜੀ
ਗਏ ਨੀ ਬਾਜ਼ਾਰ ਅੱਜ ਕਿੱਧਰੇ
ਨਹੀਂ ਨਹੀਂ ਵੀਰ ਜੀ ਅੱਜ ਨਹੀਂ ਗਈ ਨਹੀਂ ਅੱਜ ਗਈ ਸੀ ਸੋਹੀ ਹਾਂਜੀ ਅੱਜ ਗਈ ਸੀ ਹਾਂਜੀ ਹਾਂ ਹਾਂਜੀ
ਹੋਰ ਗਰਮੀ ਹੈ ਉੱਥੇ ਠੰਡ ਹੈ
ਨਹੀਂ ਵੀਰ ਜੀ ਗਰਮੀ ਦਾ ਅੱਜ ਬਹੁਤ ਸੀ
ਅੱਛਾ
ਹਾਂਜੀ ਹਾਂਜੀ
ਅੱਛਾ ਅੱਛਾਔਰ ਬਰਸਾਤ ਨਹੀਂੀ ਹੋਈ
ਨਹੀਂ ਬਰਸਾਤ ਤਾਂ ਨਹੀਂ ਹੋਈ ਗਰਮੀ ਬਹੁਤ ਚੱਲ ਰਹੀ ਅਜੇ ਤਾਂ
ਅੱਛਾ ਸਾਡੇ ਤਾਂ ਬਹੁਤ ਬਰਸ ਸਾਦ ਹੋ ਰਹੀ ਹੈ ਇੱਥੇ
ਅੱਛਾ ਚਲ ਵਧੀਆ ਠੰਡਾ ਮੌਸਮ ਇੰਜੋਏ ਕਰ ਰਹੇ ਹੋ ਤੁਸੀਂ
ਹੋਰ ਕੀ ਕਰੀਏ ਅੰਧ ਰਾਤੀ ਕੰਬਲ ਲੈ ਕੇ ਸੋਣਾ ਪੈਂਦਾ
ਚੱਲੋ ਵਧੀਆ ਤਾਂ ਹੋਰ ਵੀ ਵਧੀਆ ਗੱਲ ਹੈ
ਡੇ ਵੀ ਹੋਜੂਗੀ ਬਰਸਾਤ
ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਡੇ ਤਾਂ ਇੱਧਰ ਬਹੁਤ ਗਰਮੀ ਪੈ ਰਹੀ ਅੱਜ
ਅੱਛਾ
ਹਾਂਜੀ ਹਾਂਜੀ
ਹੋਰ ਲਾਈਟ ਲੂਟ ਆਉਂਦੀ ਹੈ ਏਦਾਂ ਹੀ
ਲਾਈਟ ਤਾਂ ਆ ਰਹੀ ਹੈ
ਅੱਛਾ
ਹਾਂਜੀ ਹਾਂਜੀ
ਚਲੋ ਵਧੀਆ ਹਾਂਜੀ ਲ ਲਾਈਟ ਹੈ ਏਸੀ ਵਗੈਰਾ ਚਲਾਉਂਦੇ ਹੀ ਹੋਣੇ ਆ ਤੁਸੀਂ
ਹਾਂਜੀ ਹਾਂਜੀ ਅਏਸੀ ਤਾਂ ਸਾਰਾ ਦਿਨ ਚੱਲਦਾ ਹੈ
ਬਸ ਉਹੀ ਏਸੀ ਬਗੈਰ ਕਿੱਥੇ ਰਿਹਾ ਜਾਂਦਾ ਅੱਜ ਕੱਲ
ਹਾਂਜੀ ਹਾਂਜੀ ਹਾਂਜੀ ਹਾਂਜੀ ਇਸ ਅਸੀ ਬਣਾਣੀ
ਏ ਸੀ ਚਲਾਉਣਾ ਬਹੁਤ ਜ਼ਰੂਰੀ ਹੈ
ਹਾਂਜੀ ਹਾਂਜੀ ਹਾਂਜੀ ਹਾਂਜੀ
ਹਮ ਬਿੱਲ ਵੀ ਆਉਂਦਾ ਹੋਣਾ ਫਿਰ ਚ ਦਾ ਜ਼ਿਆਦਾ
ਬਿਲ ਤੇ ਆਉਂਦਾ ਹਸਬੈਂਡ ਨੇ ਦੇਣਾ ਬਿਲ ਤਾਂ ਆਏਗਾ ਹੀ ਅਸੀਂ ਚਲਾਵਾਂਗੇ ਇ ਤੁ ਨੂੰ
ਹਾਂ ਆ ਤਾਂ ਸਾਡਾ ਵੀ ਆ ਜਾਂਦਾ ਜੀ ਸੀ ਜਗਾਉਂਦੇ ਹਾਂ ਜਦੋਂ ਬਹੁਤ ਬਿੱਲ ਹੁੰਦਾ ਹੈ
ਹਾਂਜੀ ਹਾਂਜੀ ਸਾਨੂੰ ਪੰਜ ਛੇ ਹਜ਼ਾਰ ਕਦੀ ਕਦੀ ਵੱਧ ਵੀ ਜਾਂਦਾ
ਆਾਂ ਸਹੀ ਗੱਲ ਆ
ਸਾਡੀੇ ਏਸੀ ਵੀ ਜਿੱਦਾਂ ਦੋਵ ਚੱਲਦੇ ਨੇ ਨਾ
ਅੱਛਾ ਅੱਛਾ ਨੀ ਸਾਢੇ ਤਾਂ ਇੱਕ ਹੀ ਜ ਚਲਾਉਂਦੇ ਆ ਬੱਚੇ ਕਦੀ ਦਿਨੇ ਕਦੀ ਰਾਤ ਨੂੰ ਜਦੋਂ ਦਿਲ ਕਰਦਾ ਚਲਾ ਲੈਂਦੇ ਆ
ਨਹੀਂ ਨਹੀਂ ਸਾਡੇ ਵੈਸੇ ਤਾਂ ਅ ਤਿੰਨ ਨੇ ਪਰ ਚਲਾਈ ਦੇ ਦੋ ਆ
ਕਿੱਥੇ ਜੀ ਦੋ ਵੀ ਚਲੇ ਜਾਣ ਬੜੇ ਹੁੰਦੇ ਨੇ ਦੋ ਤੋਂ ਹੀ ਬੜਾ ਬਿੱਿਲ ਆ ਜਾਂਦਾ
ਹਾਂਜੀ ਹਾਂਜੀ ਹਾਂਜੀ
ਦੋ ਕਿੱਥੇ ਚੱਲਦਾ ਜੀ ਇਹ ਤਾਂ ਜਿਹੜੇ ਬੰਦੇ ਬਿਜਲੀ ਚ ਚੋਰੀ ਕਰਦੇ ਹ ਉਹੀ ਚਲਾ ਸਕਦੇ ਹਾਂ ਦੋ ਤਿੰਨ ਤਨ ਜਾਂ ਜਿਨਾਂ ਦੀ ਕਮਾਈ ਬਹੁਤ ਜ਼ਿਆਦਾ
ਨਹੀਂ ਜੀ ਅਸੀਂ ਚੋਹਰੀ ਤਾਂ ਨਹੀਂ ਕਰਦੇ ਅੱਜ ਕੱਲ੍ਹ
ਨਹੀਂ ਉਹ ਮੈਂ ਵੈਸੇ ਗੱਲ ਕਰ ਕਹਿੰ ਸਾਡੇ ਇੱਧਰ ਕਰਦੇ ਆ ਨਾ ਲੋਕ ਸਾਰਾ ਸਾਰਾ ਦਿਨ ਰਾਤ ਦਿਨ ਚਲਾਈ ਰੱਖਦੇ ਹਾਂ ਅਸੀਂ
ਨਹੀਂ ਨਹੀਂ ਅਸੀ ਉਹਦਾ ਬਿੱਲ ਦਿੰਦੇ ਹਾਂ
ਦੋ ਮਹੀਨੇ ਚੱਲਣੇ ਹੁੰਦੇ ਆ ਜੀ ਕੀ ਫ਼ਰਕ ਪੈਂਦਾ ਦੋ ਮਹੀਨੇ ਬਿੱਲ ਦੇ ਲਓ ਤੁਸੀਂ ਕੀ ਫਰਕ ਪਹਨਾ
ਹਾਂਜੀ ਹਾਂਜੀ ਹਾਂਜੀ
ਦੋ ਮਹੀਨੇ ਬਿੱਲ ਦੇ ਦਿੱਤਾ
ਜੇ ਸੁੱਖ ਲੈਣਾ ਤੇ ਬਿਲ ਤਾਂ ਦੇਣਾ ਹੀ ਪੈੜਾਂ ਐ
ਹਾਂ ਏ ਹਾਂ ਜੀ ਹਾਂ ਜੀ ਬ ਹੂੰ ਹਮ ਹੋਰ ਬੱਚੇ ਹੈ ਤੁਹਾਡੇ?
ਹਾਂਜੀ ਹਾਂਜੀ ਮੇਰੇ ਦੋ ਬੇਟੇ ਐ।
ਬੇਟੀਆਂ।
ਬੇਟੇ
ਅੱਛਾ ਅੱਛਾ। ਏ ਕਿੰਨੇ ਵੱਡੇ ਐ। ਕਿੰਨੀ ਉਮਰ ਹੈ?
ਛੋਟੇ ਹੀ ਨੇ ਹਜੇ ਤਾਂ।
ਅੱਛਾ। ਸਕੂਲ ਜਾਂਦੇ ਹੋਣੇ।
ਹਾਂਜੀ ਹਾਂਜੀ ਹਾਂਜੀ।
ਹੂੰ ਸ਼ਰਾਰਤੀ ਨੇ
ਬਹੁਤ ਸ਼ਰਾਰਤੀ ਅੱਜ ਕੱਲ੍ਹ ਦੇ ਬੱਚੇ ਤੁਹਾਨੂੰ ਪਤਾ ਹੀ ਹੈ।
ਅੱਛਾ।
ਹਾਂਜੀ।
ਹਾਂ ਬੱਚੇ ਬਹੁਤ ਸ਼ਰਾਰਤੀ ਹੈ ਕੱਲ ਫੋਨ ਫੋਨ ਦੇਖਦੇ ਨੀ ਦੇਖਦੇ?
ਸਾਰਾ ਦਿਨ ਫੋਨ ਚੀ ਲੱਗੇ ਰਹਿੰਦੇ ਨੇ।
ਅੱਛਾ।
ਹਾਂਜੀ। ਅੱਜ ਕੱਲ੍ਹ ਦੇ ਬੱਚੇ ਫੋਨ ਕਿੱਥੇ ਛੱਡਦੇ ਨੇ ਸਾਡੇ ਟਾਈਮ ਸੀ ਜਿਹਨਾਂ ਨੂੰ ਪਤ ਤਾ ਹੈ ਨਈ ਸੀ ਫੋਨਾਂ ਵਾਰੇ
ਬਿਲਕੁਲ ਬਿਲਕੁਲ ਬਿਲਕੁ ਫੋਨ ਬਗੈਰ ਕਿੱਥੇ ਫਿ ਰੇਹਂਦੇ ਆ ਬੱਚੇ।
ਅੱਜ ਕੱਲ ਦੇ ਨੀ ਰਹਿੰਦੇ ਮੇਰੇ ਤਾਂ ਬ੍ਰਦਰ ਕਹਿੰਦੇ ਆ ਜ਼ਿੰਦਗੀ ਤਾਂ ਇਹਨਾਂ ਦੀ ਹੈ।
ਅ ਉਹ ਨਾ ਕਹਾਵਤ ਹੈ ਨਾ ਏਕ ਬਾਪੂ ਬਾਪੂ ਕਹਿੰਦੇ ਸੀ ਸਦਾ ਸੁਖੀ ਰਹਿੰਦੇ ਸੀ।
ਬਿਲਕੁਲ ਜੀ ਬਿਲ
ਬਾਪੂ ਭੁੱਕਵਾਇਆਜ ਸਦਾ ਹੀ ਦੁਖ ਪਾ
ਸਹੀ ਬਾਤ ਹੈ ਸਹੀ ਬਾਤ ਹੈ।
ਇਹ ਜਦੋਂ ਬੰਦਾ ਬਾਪੂ ਜਦ ਤੱਕ ਬਾਪੂ ਬਾਪੂ ਕਰਦਾ ਰਹਿੰਦਾ ਨਾ ਬੰਦਾ ਤਾਂ ਹੀ ਤੱਕ ਹੈ ਜਦੋਂ ਕਿ ਬਾਪ ਦੇ ਉੱਤੇ ਸਾਰੀ ਜਿੰਮੇਵਾਰੀ ਹੁੰਦੀ ਐ
ਹਾਂਜੀ ਹਾਂਜੀ ਇਹ ਤਾਂ ਹੈ ਬਿਲਕੁਲ ਸਹੀ ਹੈ।
ਰਹਿੰਦੇ ਐ ਜੋ ਦਿਲ ਕਰਦਾ ਜਿੰਨੇ ਪੈਸੇ ਖਰਚ ਲੈਂਦੇ ਉਹਨੂੰ ਪਤਾ ਹੀ ਨੀ ਹੁੰਦਾ ਵੀ ਕਿੱਥੋਂ ਆ ਰਹੇ ਨੇ। ਕਿਵੇਂ ਕਾਲ
ਬਿਲਕੁਲ ਜੀ ਬਿਲਕੁਲ ਇਹ ਗੱਲ ਤਾਂੱਸ ਸਹੀ ਹੈ ਤੁਹਾਡੀ
ਜੀਣਾ ਪੈਂਦਾ ਇੱਕ ਟਾਈਮ ਤੇ ਤਾਂ ਬੰਦਾ ਖੁਦਸਤੇ ਜੀਂਦਾ ਫਿਰ ਥੋੜ੍ਹੇ ਟਾਈਮ ਬਾਅਦ ਬੱਚਿਆਂ ਵਾਸਤੇ ਜੀਣਾ ਪੈਂਦਾ
ਬਿਲਕੁਲ ਜੀ ਫੈਮਲੀ ਤੋਂ ਵਧ ਕੇ ਵੈਸੇ ਵੀ ਕੁਛ ਨੀ ਹੈ
ਹਾਂਜੀ ਹਾਂਜੀ ਹ ਬੜਾ ਔਖਾ ਜੀ ਅੱਜ ਕੱਲ ਪਰਿਵਾਰ ਚਲਾਉਣਾ
ਬਿਲਕੁਲ ਜੀ ਬਿਲਕੁਲ ਨਹੀਂੀ ਅਜ ਕੱਲ ਹਾਂਜੀ ਹਾਂਜੀ
ਅਦੀ ਜ਼ਿੰਦਗੀ ਖ਼ਤਮ ਹੋ ਜਾਂਦੀ ਜਦੋਂ ਬੱਚੇ ਵੱਡੇ ਹੋ ਜਾਂਦੇ ਨਾ ਜਦੋਂ ਬੱਚਿਆਂ ਦੇ ਖਰਚੇ ਫੇਿਰ ਆਪਣੇ ਜਿੰਨੇ ਹੋ ਜਾਂਦੇ ਨੇ
ਜ਼ਿੰਮੇਵਾਰੀ ਵੱਧ ਜਾਂਦੀ ਹੈ
ਹੁਣ ਬੱਚੇ ਛੋਟੇ ਹੈ ਤੇ ਸਮਝ ਲੋਓ ਉਹਨਾਂ ਦੇ ਛੋਟੇ ਖਰਚੇ ਜਿਵੇਂ ਵੀ ਕਰ ਲੋ ਮਾੜਾ ਮੋਟਾ ਤੁਸੀਂ ਕਰ ਲਓ ਜਦੋਂ ਬੱਚੇੇ ਜਿੰਨਾ ਹੋ ਜਾਏ ਫੇਿਰ ਸਮਝ ਲੋਓ ਉਹਦਾ ਖਰਚਾ ਤਾਂ ਉਨਾ ਹੀ ਹੋਗਾ ਜਿੰਨਾ ਤੁਹਾਡਾ
ਦੀ ਜਦੇ ਕ ਜੂਰ ਕੋ
ਅੱਛੇ ਹੋ ਜਾਂਦੇ ਆ ਅੱਜ ਕੱਲ ਤਾਂ ਬਹੁਤ ਔਖਾ ਟਾਈਮ ਆ
ਹਾਂਜੀ ਹਾਂਜੀ ਇਹ ਤਾਂ ਹੈ ਵੀ ਜੇ
ਕਮਾਈਆਂ ਕੱਟ ਗਈਆਂ ਖਰਚੇ ਵੱਧ ਗਏ
ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਹਸਬੈਂਡ ਸ਼ੋਪ ਕਰਦਿਆਂ ਮੈਡੀਸਨ ਦੀ
ਅੱਛਾ ਅੱਛਾ ਚਲੋ ਵਧੀਆ ਵਧੀਆ ਕੰਮ ਆ
ਹਾਂਜੀ ਹਾਂਜੀ
ਹਮ ਉਹ ਵਧੀਆ ਕੰਮ ਤੇ ਤੁਸੀਂ ਨੀ ਕਰਦੇ ਕੋਈ ਕੰਮ
ਅਹ ਭਾਜੀ ਮੇਰਾ ਬੁਟੀਕ ਹੈ
ਅੱਛਾ
ਹਾਂਜੀ
ਚਲੋ ਉਹ ਵੀ ਕੰਮ ਵਧੀਆ ਹੀ ਆ ਮੈਂ ਵੀ ਸੋਚ ਰਿਹਾ ਸੀਗਾ ਆਪਣੇ ਘਰਵਾਲੀ ਨੂੰ ਬੁਟੀਕ ਖੋਲਦਾ
ਹਾਂਜੀ ਹਾਂਜੀ ਵਧੀਆ ਕੰਮ ਹੈ ਕਰੋ ਸ਼ੁਰੂ ਕਰਾਓ
ਕਰ ਲੈਂਦੀ ਆ ਉਹ ਹਾਂਾਂ ਬਸ ਇਹੀ ਹੈ ਏਰੀਏ ਏਰੀਏ ਦਾ ਫਰਕ ਹੁੰਦਾ ਹੁਣ ਮੈਂ ਕਿਹਾ ਚੱਲ ਬੁਡੀਕ ਖੋਲ ਮੈਨੂੰ ਕੱਲ ਨੂੰ ਸੰਭ ਲਣਾ ਇਹਦੇ ਕੋਲ
ਹਾਂਜੀ ਹਾਂਜੀ ਨਹੀਂ ਸੰਭਾਲ ਲੈਣਗੇ
ਉਹ ਨਹੀਂ ਫੇਰ ਇਹਦੇ ਕੋਲ ਇੱਧਰ -ਉਧਰ ਨੀ ਨਾ ਜਾਇਆ ਜਾਣਾ, ਫਿਰ ਘਰ ਦੇ ਕੰਮ ਕਿੰਨੇ ਕਰਨੇ ਆ।
ਹਾਂਜੀ ਇਹ ਤਾਂ ਹੈ, ਫਿਰ
ਨਾ ਕੋਈ ਘਰ ਦਾ ਕੰਮ ਹੋਣਾ। ਨਾ ਕੋਈ ਆਪਣਾ ਕਿਧਰੇ ਜਾ ਹੋਣਾ, ਦੁਕਾਨ ਬੰਦ ਨਹੀਂ ਕਰ ਸਕਦੇ।
ਬਿਲਕੁਲ ਜੀ, ਬਿਲਕੁਲ ਇਹ ਤਾਂ ਹੈ ਜਿੰਮੇਵਾਰੀ ਹੋ ਜਾਂਦੀ ਹੈ ਵੀ
ਬਹੁ ਹੋਣਾ ਵੀ ਚਾਹੀਦਾ ਦੇਖੋ ਜੀ ਕੰਮ ਏਦਾਂ ਹੀ ਹੋਣਾ ਚਾਹੀਦਾ ਬੰਦੇ ਦਾ ਨਾ ਕੁਛ ਨਾ ਕੁਛ ਬਿਜ਼ੀ ਹੋਏ ਆਪਾਂ ਵੀ ਸੋਚਦੇ ਹਾਂ ਕੋਈ ਐਸਾ ਕੰਮ ਮਿਲੇ ਬਸ ਬਿਜ਼ੀ ਹੋ ਜਾਈਏ, ਕੁਛ ਕਿਧਰੇ ਆਣ ਜਾਣ ਦਾ ਟਾਈਮ ਹੀ ਨਾ ਮਿਲੇ ਲੇਕਿਨ ਕੀ ਕਰੀਏ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਕਲਾ ਪਰਮਾਤਮਾ ਕਹਿੰਦਾ ਤੂੰ ਵਿਹਲਾ ਹੀ ਰਹਿ।
ਨਹੀਂ- ਨਹੀਂ ਵੀਰ ਜੀ ਪਰਮਾਤਮਾ ਕਹਿੰਦਾ ਕੁਛ ਨਾ ਕੁਛ ਕਰ।
ਪਤਾ ਨੀ ਕੀ ਹਿਸਾਬ ਹੈ ਜੀ ਸਾਡੇ ਤਾਂ ਕਹਿੰਦੇ ਜੀ ਵਿਹਲੇ ਹੀ ਆ ਆਪਾਂ।
ਕੋਈ ਨੀ ਕੋਈ ਨੀ ਹੋਜੇਗਾ ਹਾਂਜੀ ਜੈਮ ਵਗੈਰਾ ਖਾਣੀ ਆ ਇਹਨਾਂ ਨੇ
ਚਲੋ ਕੋਈ ਨੀ ਖਵਾ ਦਿਓ ਇਹਨਾਂ ਨੂੰ
ਹਾਂਜੀ -ਹਾਂਜੀ।
ਹੂੰ।
ਦਾਦੀ ਉਮਰ ਹਾਂਜੀ, ਹੋਰ ਘਰ ਪਰਿਵਾਰ ਠੀਕ ਹੈ ਤੁਹਾਡੇ ਸਾਰੇ।
ਹਾਂਜੀ -ਹਾਂਜੀ, ਵਧੀਆ ਬੱਚੇ ਗਏ ਆ ਨਾਨੀ ਘਰ।
ਅੱਛਾ ਜੀ, ਤੁਸੀਂ ਨੀ ਗਏ।
ਬਸ ਮੈਂ ਵੀ ਨਾਲ ਹੀ ਗਿਆ ਸੀ ਜੇ ਇਹਨਾਂ ਤੇ ਕੀ ਕਰੀਏ, ਹੁਣ ਘਰ ਪਿੱਛੇ ਇਕੱਲੇ ਕੀ ਕਰਾਂਗੇ।
ਬਿਲਕੁਲ ਜੀ, ਬਿਲਕੁਲ- ਬਿਲਕੁਲ ਇਹ ਤਾਂ ਹੈ ਹੀ ਹੈ ਹੁਣ ਤੇ ਥੋੜੇ ਦਿਨ ਹੁੰਦੇ ਆ, ਹੁਣ ਰੁਕਣਾ ਚਾਹੀਦਾ। ਥੋੜ੍ਹੇ ਦਿਨ ਰੁਕ ਕੇ ਜਾਓ, ਇੱਦਾਂ ਕੀ ਜਾ
ਉਹ ਨਹੀਂ ਜਨਾਨੀ ਦਾ ਕੀ ਉਹਦਾ ਆਪਣੀ ਲੱਗੀ ਰਹਿੰਦੀਆਂ ਬੰਦਿਆ ਨੂੰ ਦਿੱਕਤ ਹੁੰਦੀ ਐ, ਕਿੱਥੇ ਕੀ ਕਰਨਾ ਕੀ ਕਰਨਾ
ਨਹੀਂ -ਨਹੀਂ ਕੋਈ ਗੱਲ ਨਹੀਂ।
ਹੂੰ, ਫਿਰ ਵੀ ਲੱਗੇ ਹੋਏ ਆਂ।
ਹਾਂਜੀ, ਹਾਂਜੀ, ਹਾਂਜੀ।
ਹਾਂ ਜਦ ਤੱਕ ਟਾਈਮ ਪਾਸ ਹੁੰਦਾ।
ਹਾਂਜੀ -ਹਾਂਜੀ, ਬਿਲਕੁਲ- ਬਿਲਕੁਲ। ਹੋਰ ਡਿਨਰ ਵਗੈਰਾ ਦੀ ਤਿਆਰੀ ਹੋ ਗਈ ਤੁਹਾਡੇ ਘਰੇ
ਕੀ ਕਹਿ ਰਹੇ ਹੋ?
ਮੈਂ ਕਿਹਾ ਤੁਹਾਡੇ ਘਰ ਡਿਨਰ ਡੂਨਰ ਦੀ ਤਿਆਰੀ ਹੋ ਗਈ।
ਹਾਂਜੀ- ਹਾਂਜੀ- ਹਾਂਜੀ ਬਸ ਲੱਗੇ ਹੋਏ ਆ, ਬਸ ਗਏ ਆ ਬਾਜ਼ਾਰ ਸਬਜ਼ੀ ਲੈਣ ਰੋਟੀ ਲੈਣ।
ਅੱਛਾ ਜੀ,
ਹਾਂ ਲਿਆਉਣਗੇ ਹੁਣ ਫਿਰ ਖਾਵਾਂਗੇ
ਠੀਕ ਹੈ ਜੀ
ਬਦਾਂ ਹੀ ਆ ਤੁਹਾਨੂੰ ਪਤਾ ਸੋਰੇ ਆਓ ਤੇ ਟਾਈਮ ਤੇ ਹੀ ਮਿਲਦਾ
ਠੀਕ ਹੈ ਜੀ ਠੀਕ ਹੈ ਜੀ
ਤੁਹਾਡਾ ਬੱਚਾ ਬੜਾ ਰੋਲ ਹੈ
ਹਾਂਜੀ ਜੈਮ ਮੰਗ ਰਿਹਾ ਜੈਮ ਖਤਮ ਹੋ ਗਈ ਹੈ
ਅੱਛਾ ਸਾਡੇ ਤਾਂ ਬਹੁਤ ਪਈ ਦੀ ਆ ਉਹਨੂੰ ਭੇਜ ਨੀ ਨਾ ਸਕਦੇ ਇਨੀ ਤੂੰ
ਹਾਂਜੀ ਹਾਂਜੀ ਹਾਂਜੀ ਹੋਹੀ ਨਾ ਹਾਂਜੀ ਹਾਂਜੀ
ਹਾਂ ਬਹੁਤ ਆਵਾਜ਼ ਆ ਰਹੀ ਹੈ ਇਕਲਾ ਦੇ ਟਾਈਮ ਤੇ ਰੋਣ ਲੱਗ ਜਾਂਦਾ
ਹਾਂਜੀ ਬੱਚਿਆਂ ਦਾ ਤੁਹਾਨੂੰ ਪਤਾ ਹੀ ਇੱਦਾਂ ਹੀ ਕਰੱਲ
ਹਾਂ
ਹਾਂਜੀ ਹਾਂਜੀ ਹਾਂਜੀ ਹੋਰ ਘਰ ਪਰਿਵਾਰ ਸਭ ਠੀਕ ਠਾਕ ਹਾਂਜੀ ਹਾਂਜੀ ਵੀਰ ਜੀ ਮੈਂ ਇਹਨਾਂ ਨੂੰ ਦਦੀ ਹ ਫੇਿਰ ਤੁਹਾਨੂੰ ਕਰਦੀ ਆ ਠੀਕ ਹੈ ਤੇ ਅਹ ਵੀਰ ਜੀ ਫਿਰ ਕਰਾਂਗੇ ਤੁਹਾਨੂੰ
ਹਮ